ਹੈਲੋ ਹੈਲੋ ਸਤਿ ਸ੍ਰੀ ਅਕਾਲ ਜੀ ਹੋਰ ਬਸ ਉਵੇਂ ਹੀ
ਅੱਛਾ
ਹਾਂਜੀ ਹਾਂਜੀ ਹੋਰ ਸਭ ਵਧੀਆ ਜੀ ਜੀ
ਕੀ ਕਰ ਰਹੇ ਸੀ
ਬਸ ਬੈਠੇ ਦੀ ਸੀ ਮੈਂ ਕਿਹਾ ਤੁਹਾਨੂੰ ਯਾਦ ਕਰ ਲਈ ਆਸੀ ਤੇ ਫੇਰ ਤਾਂ ਫੋਨ ਕੀਤਾ ਮੈਂ ਕਿਹਾ ਕੱਲ ਲੈਨੇ ਆ
ਅੱਛਾ ਅੱਛਾ
ਹਾਂਜੀ, ਹਾਂਜੀ। ਹਾਂਜੀ, ਹਾਂਜੀ। ਰੋਟੀ ਖਾ ਲਈ। ਨਾਸ਼ਤਾ ਕਰ ਲਿਆ ਸੀ। ਤੁਸੀਂ ਸੁਣਾਓ, ਤੁਸੀਂ ਕੀਤਾ ਨਾਸ਼ਤਾ ਅੱਜ ਅਸੀ, ਕੁਛ ਨੀ ਬਣਾਇਆ। ਅਸੀਂ ਬਾਜ਼ਾਰੋਂ ਛੋਲੇ ਲੈ ਕੇ ਆਏ ਸੀ। ਬੱਚੇ ਕਹਿੰਦੇ, ਬਾਜ਼ਾਰ ਦੇ ਛੋਲੇ ਖਾਣੇ ਆ, ਤੇ ਮੈਂ ਕੇ ਚੱਲ ਲੈ ਕੇ ਆਉਂਦੇ ਹਾਂ। ਫੇਰ ਅਸੀਂ ਉਹਦੇ ਨਾਲ, ਪਰੌਠੇ, ਹਾਂਜੀ, ਫੇਰ ਪਰੌਠੇ ਬਣਾ ਕੇ ਖਾਧੇ ਉਹਦੇ ਨਾਲ।
ਹਾਂ, ਉਹੀ ਤਾਂ ਮੈਂ ਕਿਹਾ ਤੁਸੀ ਕਿਹ ਰਹੇ ਕੁਛ ਨੀ ਬਨਾਇਆ ਔਰ ਨਾਸਤਾ ਵੀ ਕਰ ਲਿਆ।
ਹਾਂਜੀ-ਹਾਂਜੀ, ਉਹ ਬਸ ਬਾਜ਼ਾਰੋਂ ਛੋਲੇ ਮੰਗਵਾਏ ਸੀ, ਹਾਂਜੀ-ਹਾਂਜੀ, ਤੁਸੀਂ ਕੀ ਕਰਦੇ ਪੇ? ਪਾਈ ਛੋਲੇ ਬੜੇ ਸਵਾਦ ਬਣਾਂਦਾ ਵੇ। ਤੇ, ਬੱਚਿਆਂ ਨੂੰ ਬੜੇ ਟੇਸਟੀ ਲੱਗਦੇ ਆ। ਤੇ ਬੱਚੇ ਕਹਿੰਦੇ ਕਿ, ਸਾਨੂੰ ਵੀ ਮੰਗਵਾ ਕੇ ਦਿਓ।
ਅੱਛਾ।
ਤੁਸੀਂ ਕਰ ਲਿਆ? ਮੈਂ ਕਿਹਾ ਤੁਸੀਂ ਕਰ ਲਿਆ ਨਾਸ਼ਤਾਂ? ਹਾਂਜੀ, ਤੁਸੀਂ ਕੀ ਖਾਧਾ ਕੀ?
ਅੱਸੀ, ਕੀ ਖਾਇਆ ਸੀ? ਅੱਸ ਕੱਲ੍ਹ ਮੰਗਾਏ ਸੀ ਰਾਤੀ ਮਨਚੂਰੀਅਨ ਉਓਧਰੋਂ, ਹਾਂਜੀ। ਤੇ ਉਹੀ ਪਿਆ ਦਾ ਸੀ ਰਾਤ ਤੇ ਕਿਸੇ ਨੇ ਰੋਟੀ ਨਹੀਂ ਖਾਈ, ਫਿਰ ਲੇਟ ਹੋ ਗਏ ਸੀ, ਫਿਰ ਉਹ ਰਾਤੀ ਮੰਗਾਯਾ ਸੀ ਤੇ ਹੁਣ ਖਾਇਆ। ਗਰਮ ਵਗੈਰਾ ਕਰਕੇ।
ਅੱਛਾ-ਅੱਛਾ। ਹਾਂਜੀ-ਹਾਂਜੀ, ਉਹ ਤੇ ਹੈ ਹੀ। ਅਸੀਂ ਤਾਂ ਮਨਚੂਰੀਅਨ ਕਾਰ ਹੀ ਬਣਾ ਲੈਂਨੇ ਹਾਂ, ਕਾਰ ਫਰੈਸ਼ ਵੀ ਬਣ ਜਾਂਦਾ ਹੈ।
ਅੱਛਾ।
ਹਾਂਜੀ-ਹਾਂਜੀ। ਉਹ ਬਸ ਗੋਭੀ ਛੂਰ ਲੈਂਨੇ ਆਂ, ਫੇਰ ਗੋਭੀ ਛੂੂਰ ਕੇ ਵਿੱਚ ਕੌ ਗੋਭੀ-ਗੋਭੀ ਛੂਰ ਲੈਨੇ ਆਂ।
ਛੂਰ ਲੈਂਨੇ ਹਾਂ।
ਮਤਲਬ ਕੀ ਉਹ ਗ੍ਰੈਂਡ ਕਰ ਲੈਂਨੇ ਹਾਂ ਅਸੀਂ ਮਿਕਸੀ ਵਿੱਚ ਨਾ। ਹਾਂਜੀ ਫੇਰ ਉਹਦੇ ਵਿੱਚ ਅਸੀਂ ਕਾਰਨ ਫਲੋਰ ਪਾ ਕੇ ਉਹਨੂੰ ਗੁਣ ਲੈਂਦੇ ਆਾਂ ਵਿੱਚ ਪਾਣੀ ਨੀ ਪਾਉਣਾ ਬਸ ਕੌਣ ਪਾ ਕੇ ਗੁੰਨ ਕੇ ਫੇਰ
ਅੱਛਾ ਤੇ ਬਿਨਾਂ ਬਿਨਾਂ ਪਾਣੀ ਤੋਂ ਬਿਨਾਂ ਪਾਣੀ ਤੋਂ ਤੇ ਉਹਨੇ ਗੁੁਰਸੇ ਗਈ ਨੀ ਉਹ ਮਤਲਬ
ਨਹੀਂ ਨਹੀਂ ਅਸੀਂ ਪਾਣੀ ਨੀ ਨਾ ਪਾਉਣਾ ਅਸੀਂ ਉਹਦੇ ਵਿੱਚ ਓਲਰੇਡੀ ਪਾਣੀ ਹੁੰਦਾ ਹੈ ਨਾ ਤੇ ਫਿਰ ਪਾਣੀ ਨੂੰ ਸੋਕਣਾ ਹੈ ਨਾ ਸੀ ਉਹਨੂੰ ਫੇਿਰ ਉਹਦੇ ਵਿੱਚ ਪਾ ਕੇ ਫੇਰ ਉਹਨੂੰ ਗੋਲ ਗੋਲ ਲੱਡੂ ਬਣਾ ਕੇ ਉਹਨੂੰ ਫਰਾਈ ਕਰ ਲੈਂਦੇ ਹਾਂ ਫੇਰ ਅਸੀਂ ਫੇਿਰ ਛੋਟੇ ਛੋਟੇ ਪਿਆਜ ਸ਼ਿਮਲਾ ਮਰਚ ਚ ਗੋ ਹੋ ਗਈ ਗਾਜਰ ਹੋ ਗਈ ਇਹ ਸਾਰੀਆਂ ਸੀਗਾਂ ਛੋਟੇ ਛੋਟੀਆਂ ਕੁੜ ਕਿਹੜ ਉਹਨ ਫਰਾਈ ਕਰ ਲੈਣੇ ਫਰਾਈ ਕਰਕੇ ਫੇਰ ਉਹਦੇ ਵਿੱਚ ਚ ਅਸੀਂ ਪਾ ਲੈਂਦੇ ਹਾਂ ਸੋਸ ਪਾ ਲੈਂਦੇ ਹਾਂ ਫਿਰ ਨਮੱਕ ਮਿੱਟ ਅ ਟਮਾਟਰੋ ਸੋਸ ਪਾਦੇ ਹਾਂ ਅਸੀਂ ਹਾਂਜੀ
ਮੈਂ ਕਿਹਾ ਕਿਹੜੀ ਵਾਰੀ ਸੋ ਸ ਖਾਂਦੇ ਹੋ ਅੱਛਾ ਅੱਛਾ ਮਿੱਠੀ ਬਣਾਉਦੇ ਹੋ ਘਟੀ ਮਿੱਠੀ ਬਣਾਦੇ ਹੋ ਤੁਸੀਂ
ਠੀ ਬਣਾਉਦੇ ਆ ਨਾ ਫਰ ਅਸੀਂ ਵੀ ਚ ਕਾਲੇ ਵਾਲਾ ਸਿਲਕਾ ਪਾ ਲੈਂਦੇ ਹਾਂ ਜਿਹੜਾ ਕਾਲਾ ਕਲਰ ਕਰਦਾ ਵਵੇ ਤੇ ਫੇਰ ਉਹਦੇ ਵਿੱਚ ਅ ਨਮਕ ਕਾਲਾ ਨਮਕ ਕਾਲੀ ਮਿਰਚ ਸਾਰਾ ਕੁਛ ਪਾ ਕੇ ਤੇ ਕੌਣੋ ਥੋੜਾ ਇ ਨਾ ਘੋਲ ਕੇ ਨਾ ਪਾਣੀ ਵਿੱਚ ਫੇਿਰ ਉਹਦੇ ਵਿੱਚ ਪਾ ਦਿੰਦੇ ਹਾਂ ਉਹ ਗ ਗਰੇਵੀ ਉਹ ਦਿੰਦੀ ਆ ਗਾੜੀ ਫੇਰ ਗਾਲੀ ਹੋਣ ਦੇ ਬਾਅਦ ਫੇਰ ਅਸੀ ਅਸੀ ਉਹਦੇ ਵਿੱਚ ਲੱਡੂ ਪਾ ਦਿੰਦੇ ਹਾਂ ਜਿਹੜੇ ਫਰਾਈ ਕੀਤੇ ਹੁੰਦੇ ਆ ਨਾ ਪਕੌੜੇ ਉਹੀ ਵਿੱਚ ਪਾ ਦਿੰਦੇ ਆਾਂ ਫੇਰ ਫੇਰ ਬੱਚੇ ਖਾ ਲੈਂਦੇ ਆ ਖੁਸ਼
ਖੱਟਾ ਮਿੱਠਾ ਮਤਲਬ ਖੱਟਾ। ਮਿੱਟੇ ਮਿੱਟੇ ਚ ਤੁਸੀਂ ਮਤਲਬ ਦੱਸਿਆ। ਸੋਸ ਵਗੈਰਾ ਪਾਉਂਦੇ ਹੋ ਤੇ ਤੁਸੀਂ ਮਿੱਠੇ ਵਿੱਚ। ਕੀ ਪਾਉਦੇ ਹੋ ਉਹਦੇ ਵਿੱਚ। ਉਹ ਸੋਰੀ ਖੱਟੇ ਵਿੱਚ। ਕੀ ਪਾਉਂਦੇ ਹੋ।
ਖੱਟੇ ਵਿੱਚ ਇੰਝ ਬਣਦੇ ਆ ਸੋ ਮਿੱਠੀ ਫੇਰ ਤੁਸੀਂ ਮਿੱਠੀ ਸੌਸ ਨਾ ਪਾਵੋ। ਤੁਸੀਂ ਫੇਰ ਐਵੇਂ ਹੀ ਬਣਾ ਲੋ ਫੇਰ ਮੜ। ਮਿਰਚ ਵਾਲਾ ਬਣ ਜਾਏਗਾ ਅਸੀਂ ਪਰ ਬੱਚੇ ਮਿਰਚ ਵਾਲਾ ਨਹੀਂ ਨਾ ਖਾਂਦੇ ਖੱਟ ਮਿੱਠਾ।
ਨਹੀਂ ਨਹੀਂ ਤੁਸੀਂ ਕਹਿ ਰਹੇ ਨਾ ਕਿ ਮਤਲਬ ਖੱਟੇ। ਖੱਟਾ ਮਿੱਠਾ ਮਨਾਉਂਦੇ ਹੋ ਤੇ ਮਿੱਠੇ ਸੇ ਪਤਾ। ਚੱਲ ਗਿਆ ਤੁਸੀਂ ਸੋਸ ਵਗੈਰਾ। ਪਾਉਂਦੇ ਹੋ ਤੇ। ਖੱਟੇ ਵਿੱਚ ਕੀ ਪਾਉਂਦੇ ਹੋ ਤੁਸੀਂ।
ਖੱਟੇ ਵਿੱਚ ਅਸੀਂ ਕੁਛ ਨਹੀ ਨਾ ਪਾਉਂਦੇ ਉਹ ਨਮਕ ਵਾਲਾ ਹੋ ਜਾਂਦਾ ਨਾ ਉਹ ਸੋਸ ਪਾਉਂਦੇ ਆ ਨਾ ਟਮਾਟਰ ਸੋਸ ਤੇ ਉਹਦੇ ਨਾਲ ਹੀ ਖੱਟ ਮਿੱਠਾ ਹੋ ਜਾਂਦਾ ਗੇ।
ਇੱਕਲੀ ਸੌਸ ਨਾਲ ਹੀ ਖੱਟਾ ਮਿੱਠਾ ਹੋ ਜਾਂਦਾ।
ਹਾਂਜੀ ਤੇ ਉਹਨਾਂ ਦੀ ਥੋੜ੍ਹੀ ਖੱਟ ਮਿੱਠੀ ਹੋ ਜਾਂਦੀ ਹੈ।
ਅੱਛਾ ਅੱਛਾ ਸੋਸ ਖੱਟੀ ਵਾਲੀ ਹੋਏਗੀ। ਨਾ ਖੱਟੀ ਮਿੱਠੀ।
ਹਾਂਜੀ ਹਾਂਜੀ ਹਾਂਜੀ ਹਾਂਜੀ ਅਸੀਂ ਉਹੀ ਪਾਉਦੇ ਹਾਂ ਸੋਸ ਨਹੀਂ ਨਹੀਂ ਅਸੀਂ। ਅਸੀ ਜਿਹੜੀ ਲੈ ਕੇ ਆਉਂਦੇ ਨਾ ਥੋੜੀ ਖੱਟ ਖਟਾਇਸਪਨ ਹੁੰਦਾ ਉਹਦੇ ਵਿੱਚ।
ਅੱਛਾ ਅੱਛਾ ਮਤਲਬ ਸਪੈਸ਼ਲ ਕਹਿ ਨੀ ਪੈਂਦੀ ਉਹਨੂੰ ਖੱਟੀ ਮਿੱਠੀ ਵਾਲੀ।
ਹਾਂ ਹਾਂਜੀ ਹਾਂਜੀ ਫੇਰ ਅਸੀਂ ਉਹ ਵਾਲੇ ਪਾਉਂਦੇ ਹਾਂ ਫੇਰ ਤਾਂ ਫੇਰ ਬੱਚੇ ਉਹੀ। ਖਾ ਕੇ ਖੁਸ਼ ਹੋ ਜਾਂਦੇ ਆ। ਹੈ ਕਿਹੜੀ। ਹਾਂਜੀ ਫੇਰ। ਬਜ਼ਾਰੋ ਮਿਰਚ ਬੜੀ ਪਾ। ਦਿੰਦੇ ਆ ਨਾ। ਤੇ ਅਸੀਂ ਫਿਰ ਬਾਜ਼ਾਰ ਦਾ ਮੂੰਹ ਘੱਟ ਹੀ ਲੈ ਕੇ ਆਉਂਦੇ ਹਾਂ।
ਇਸ। ਅਸੀਂ ਬਜ਼ਾਰ ਦੇ ਖਾਣੇ ਹਾਂ। ਚਾਹ ਵਗੈਰਾ ਖਾਣੇ ਹਾ ਅਸੀਂ ਵਗੈਰ। ਫਿੱੱਕੀ ਫਿੱੱਕੀ ਸਾਨੂੰ। ਪਸੰਦ ਹੀ ਨਹੀਂ ਆਉਂਦੀ ਸਾਡੇ ਬੱਚੇ ਵੀ ਮਰਚਾਂ ਵਾਲੀ ਖਾਂਦੇ ਤੇ ਅਸੀ ਅਸੀਂ ਮਰਚਾਂ ਵੀਲੀ ਖਾਨੇ ਹਾਂ
ਫਿਰ ਆਪਣੇ ਬੱਚਿਆਂ ਦਾ ਵੀ ਟੇਸਟ ਹੋ ਜਾਂਦਾ ਹੈ ਜਿਸ ਨਾਲ ਬੱਚੇ ਖਾਂਦੇ ਆ ਫੇਰ ਉਸ ਨਾਲ ਖਾ ਲੈਂਦੇ ਆ ਪਰ ਸਾਡੇ ਬੱਚੇ ਥੋੜੀ ਮਿਰਚ ਜ਼ਿਆਦਾ ਨਹੀਂ ਨਾ ਖਾਂਦੇ ਸਾਡੇ ਬੱਚੇ ਥੋੜੀ ਲਾਈਟ ਹੀ ਮਿਰਚ ਲੈਂਦੇ ਆ
ਅਸੀਂ ਥੋੜ੍ਹੀ ਜਿਹੀ ਐਕਸਟਰਾ ਚਿਲੀ ਪਾਵਾਉਂਦੇ ਹਾਂ ਵਿੱਚ
ਅੱਛਾ ਅੱਛਾ ਉਹ ਆਦਤ ਹੋ ਜਾਂਦੀ ਨਾ ਆਪਣੀ ਆਪਣੀ ਖਾਨ ਦਾ ਹੋ ਜਾਂਦਾ ਵੇ ਤੁਸੀਂ ਕਿਸ ਨਾਲ
ਹਮ ਹ ਸ਼ੁਰੂ ਤੋਂ ਸ਼ੁਰੂ ਤੋਂ ਅਸੀਂ ਖਾਂਦੇ ਆਏ ਨਾ ਮਿਰਚਾਂ ਵਗੈਰਾ
ਹਾਂਜੀ ਹਾਂਜੀ, ਅਸੀਂ ਥੋੜੀ ਲਾਈਟ ਹੀ ਮਰ ਚ ਖਾਂਣੇ ਆਂ ਨਾਂ ਜ਼ਿਆਦਾ ਮਰਚ ਖਾਧੀ ਨੀਂ ਜਾਂਦੀ। ਹਾਂਜੀ। ਹੋਰ ਸੁਣਾਓ ਤੁਸੀਂ?
ਬਸ ਬੈਠੇ ਸੀ ਹੁਣੇ ਸਫਾਈਆਂ ਸਫੂਈਆਂ ਕਰਨੀਆਂ ਸਨ। ਥੋੜੀ ਦੇਰ ਫਰੀ ਹੋਏ ਸੀ ਮੈਂ ਕਿਆ ਯਾਦ ਕਰਾਂ। ਤੇ ਤੁਸੀ ਤੁਸੀਂ ਫੋਨ ਕਰ ਲਿਆ ਅ ਯਾਦ ਕਰ ਲਿਆ ਮੈਂ ਕਿਹਾ ਚੱਲ ਇਹ ਵੀ ਅੱਛਾ ਕਿ ਤੁਸੀਂ ਉਹ ਯਾਦ ਕਰ ਲਿਆ।
ਆ ਚੱਲ ਵਿਹਲੀ ਬੈਠੀ ਰਹੀ ਆ ਆੱਜ ਮੈਂ ਪਿਆ ਯਾਦਗਾਰੀ ਹੀ ਲਵਾਂ।
ਹਾਂਜੀ ਹਾਂਜੀ।
ਹੋਰ ਸੁਣਾਓ? ਅੱਜ ਗਏ ਨੀਂ ਛੁੱਟੀਆਂ ਤੇ ਕੀ ਗੱਲ?
ਛੁੱਟੀਆਂ ਬਸ ਬੱਚਿਆਂ ਦੀ, ਛੁੱਟੀਆਂ ਸਾਡੀਆਂ ਛੁ ਟੀਆਂ ਕਿੱਥੇ ਸਾਡਾ ਤੇ ਕੰਮ ਈ ਜ਼ਿਆਦਾ ਵੱਧ ਜਾਂਦਾ ਬੱਚਿਆਂ ਨਾਲ
ਹਾਂਜੀ ਹਾਂਜੀ। ਉ ਏ ਈ ਛੁੱਟੀਆਂ ਵਿੱਚ ਬੜਾ ਕੰਮ ਵੱਧ ਜਾਂਦਾ ਐ, ਸਾਡੇ ਬੱਚੇ ਬੱਚੇ ਵੀ ਅਹ ਬੜਾ ਉ ਕਰ ਦਿੰਦੇ ਆਂ।
ਬੱਚਿਆਂ ਦੀਆਂ ਛੁੱਟੀਆਂ ਸਾਡੇ ਇਧੱਰ ਡਬਲ ਡਿਊਟੀ ਐ।
ਹਾਂਜੀ ਹਾਂਜੀ, ਸਾਡੀਆਂ ਨੂੰ ਡਬਲ ਛੁੱਟੀਆਂ ਪੈ ਜਾਂਦੀਆਂ। ਹਾਂਜੀ ਹੋਰ ਤੁਸੀਂ ਸੁਣਾਓ ਹੋਰ?
ਬਸ ਬੈਠੇ ਸੀ ਅਸੀਂ ਤੁਸੀਂ ਸੁਣਾਓ? ਕੀ ਕਰਹੇ ਸੀ?
ਅੱਛਾ ਬਸ ਫ੍ਰਰੀ ਹੋਈ ਸੀ ਉਹਨੇ ਬਸ ਨਾਸ਼ਤਾ ਨੁਸ਼ਤਾ ਕਰਕੇ ਭਾਂਡੇ ਭੂੰਡੇ ਮਾਂਜ ਕੇ ਮੈਂ ਕਿਹਾ ਚਲੋ ਗੱਲ ਕਰ ਲਈਏ ਫ੍ਰੀ ਹੋ ਗਏ ਆਂ।
ਅੱਛਾ
ਹਾਂਜੀ। ਹੋਰ ਕਿਤੇ ਨਾ ਕਿੱਥੇ ਜਾਣ ਦਾ ਪ੍ਰੋਗਰਾਮ ਬਣਾਇਆ ਤੁਸੀਂ?
ਹਜੇ ਤਾਂ ਕਿੱਥੇ ਵੀ ਨ੍ਹੀਂ ਬਣਾਇਆ। ਕਿਉਂਕਿ ਬੱਚੇ ਹੁੰਦੇ ਨੇ ਤਾਂ ਕਰਕੇ ਕਿ
ਅੱਛਾ ਅੱਛਾ
ਬੱਚਿਆਂ ਲਈ ਧੁੱਪ ਬਹੁਤ ਹੈ
ਹਾਂਜੀ ਹਾਂਜੀ
ਹਮ
ਹੋਰ ਸੁਣਾ
ਹੋਰ ਬੱਸ ਬੈਠੀ ਸੀ ਤੁਸੀਂ ਸੁਣਾ ਕਿ ਕਰ ਰਹੇ ਸੀ ਆਪਣਾ
ਬਸ ਬਸ ਹੋਈਏ ਫਰੀ ਨਹੀਂ ਹੋਏ ਸੀ ਤੁਹਾਨੂੰ ਕਿਹਾ ਸੀ
ਅੱਛਾ ਅੱਛਾ
ਬਸ ਬੱਚੇ ਮਗਰ ਪਏ ਰ ਆ ਕਿੱਥੇ ਘੁਮਾ ਅੱਗ ਲੈ ਕੇ ਆਓ
ਘੁੰਮਣ
ਬਸ ਕਹਿ ਰਹੇ ਆ ਬੱਚੇ ਹੁਣ ਵੇਖੋ ਕਿਤੇ ਜਾਂਦੇ ਆ ਪਰ ਉਹ ਹੁਣ ਅਸੀਂ ਪੱਪੀ ਵੀ ਲਿਆ ਨਾ ਇਹ ਬੱਚਿਆਂ ਨੇ ਨਵਾਂ
ਅੱਛਾ ਅੱਛਾ
ਤੇ ਉਹਦੀ ਖੁਸ਼ੀ ਵਿੱਚ ਵੀ ਕਹਿੰਦੇ ਹੋਣੇ ਅਸੀਂ ਜ਼ਿਆਦਾ ਉਹਦਾ ਪਿਆਰ ਰੱਖਣਾ ਘਰ ਛੋਟਾ ਜਿਨਾ ਵ
ਅੱਛਾ ਬੱਚਿਆਂ ਦਾ ਹਾਂ ਬੱਚਿਆਂ ਦਾ ਬੜਾ ਧਿਆਨ ਰੱਖਣਾ ਪੈਂਦਾ
ਹਾਂਜੀ ਹਾਂਜੀ ਚਾਲੀ ਦਿਨਾਂ ਦਾ ਹੈ ਨਾ
ਅੱਛਾ ਅੱਛਾ ਉਹਰ ਤਾਂ ਜ਼ਦਾਤਰ ਧਿਆਨ ਰੱਖਣਾ ਪੈਣਾ
ਹਾਂਜੀ ਹਾਂਜੀ ਫਿਰ ਉਹਦੇ ਖਾਣ ਪੀਣ ਦਾ ਸਾਰਾ ਕੁਛ ਧਿਆਨ ਰੱਖਣਾ ਪੈਂਦਾ ਹੈ ਹਾਂਜੀ ਹਾਂਜੀ ਹਾਂਜੀ ਹੋਰ
ਬਸ ਬੈਠੇ ਸੀ ਤੁਸੀਂ ਸੁਣਾਓ ਤੁਹਾਡਾ ਤੇ ਹੋ ਗਿਆ ਨਾਸ਼ਤਾ ਵਗੈਰਾ
ਜੀ ਸਾਡਾ ਤੇ ਹੋ ਗਿਆ ਬਸ ਹੁਣੇ ਵਿਹਲੇ ਵੇਹਲੇ ਹੋਏ ਸੀ ਅਸੀਂ
ਹਮ ਹਮ
ਬਸ ਤੇ ਫਿਰ ਤਾਂ
ਸਫਾਈਆਂ ਵਗੈਰਾ ਹੋ ਗਈਆਂ ਤੁਹਾਡੀਆਂ
ਹਾਂਜੀ ਹਾਂਜੀ ਸਾਰਾ ਕੁਛ ਹੋ ਗਿਆ ਸਾਡਾ ਤੇ ਅਸੀ ਸਵੇਰੇ ਜਲਦੀ ਕਰ ਲੈਂਦੇ ਹਾਂ ਨਾ ਅਸੀਂ ਤਾਂ
ਬਸ ਅਸੀਂ ਬੈਠੇ ਸੀ ਸੋਚ ਰਹੇ ਸੀ ਬੱਚਿਆਂ ਨੂੰ ਹੁਣ ਕਿੱਧਰ ਲੈ ਜਾ ਬਸ ਫਿਰ ਉਹੀ ਉਹੀ ਗੱਲ ਹੈ ਨਾ ਕਿ ਟਾਈਮ ਦਾ ਬੜਾ ਹਦੇ ਟੈਮ ਨਹੀਂ ਕਿੱਧਰੇ ਸੌਖਾ ਲੱਗਦਾ ਆਪਣੇ ਕੰਮ ਨੀ ਖਤਮ ਹੁੰਦੇ, ਆਪਣੇ ਘਰਾਂ ਦੇ ਹੀ ਨੀ ਕੰਮ! ਖਤਮ ਹੁੰਦੇ
ਹਾਂਜੀ। ਉਹ ਤੇ ਹੈਈਏ। ਹਾਂ ਹੋਰ। ਹੋਰ ਸਭ ਵਧੀਆ ਜੀ। ਹ ਹਾਂਜੀ ਹਾਂਜੀ ਹੋਰ
ਹਾਂਜੀ।
ਮੈਂ ਕਿਹਾ ਹੋਰ ਸੁਣਾਓ।
ਬਸ ਬੈਠੇ ਸੀ। ਬੱਚਿਆਂ ਨੂੰ ਨਵਾਉਣਾ ਤੇਨਾ ਅਸੀਂ ਇਸ ਟਾਈਮ ਹੁਣ ਉੱਠੇ ਨੇ ਬੱਚੇ ਅਸੀਂ ਸਵੇਰੇ। ਫਰੀ ਹੋਗੇ ਸੀ ਨਾ? ਮੈਂ ਕਿਹਾ ਚਲ ਬੱਚਿਆਂ ਨੂੰ ਨਵਾਈਏ ਹੁਣ ਬੱਚੇ ਹਾਂ। ਸਾਧਨਾ ਨੇ ਖੇਡਣਾ। ਗਰਮ 'ਚ, ਗਰਮੀ 'ਚ। ਪਸੀਨੋ ਪਸੀਨੇ ਰਹਿਣੇ ਸਾਰਾ ਦਿਨ ਇਹਨਾਂ ਨੇ ਮੈਂ ਕਿਹਾ ਛੁੱਟੀ ਬਗੈਰ ਨੂੰਅ ਕੰਮ ਨੀ ਚੱਲਣਾ।
ਹਾਂਜੀ ਹਾਂਜੀ ਉਹ ਤੇ ਹੈ ਹੀ ਹੈ। ਬਸ ਇੰਜ ਹੀ ਹੈ ਬੱਚਿਆਂ ਨਾਲ ਬੜਾ। ਔਖਾ ਹੋ ਜਾਂਦਾ
ਹਾਂਜੀ ਹਾਂਜੀ।
ਚਲ ਹਾਂਜੀ ਆਂਟੀ।
ਫਿਰ ਮੈਂ ਕਰਨੀ ਆ ਬਾਦ ਚ। ਮੈਂ ਕਿਹਾ ਮੈਂ। ਹਾਂਜੀ ਠੀਕ ਹੈ ਜੀ।
ਹਾਂਜੀ ਹਾਂਜੀ ਠੀਕ ਹੈ ਠੀਕ ਠੀਕ ਹੈ। ਹਾਂਜੀ ਸਤਿ ਸ੍ਰੀ ਅਕਾਲ। ਹਾਂਜੀ।